ਹ ਸਤਿ ਸ਼੍ਰੀ ਅਕਾਲ ਜੀ। ਹੋਰ ਵਧੀਆ ਤੁਸੀਂ ਸੁਣਾਓ ਜੀ।
ਮੈਂ ਵੀ ਵਧੀਆ ਕੀ ਕਰ ਰਹੇ ਸੀ।
ਕੁਛ ਵੀ ਨੀ, ਬਸ ਪਹਿਲੋ ਦਾਲ ਬਣਾਈਏ। ਹੁਣ ਚਿਕਨ ਲੈਏ ਨੇ। ਹੁਣ ਚਿਕਨ ਬਣਾ ਰਹੀ ਹਾਂ। ਹਾਂਜੀ, ਹਾਂ।
ਨੋਨ- ਵੈੱਜ ਖਾ ਲੈਂਦੇ ਹੋ?
ਹਾਂਜੀ, ਹਾਂਜੀ ਖਾ ਲੈਂਦੇ ਹਾਂ। ਬਹੁਤ ਜ਼ਿਆਦਾ ਨਹੀਂ ਖਾਂਦੇ, ਕਦੀ- ਕਿਤਾਈ ਬਣਾਈ ਦਾ ਵੇ। ਤੇ ਚਲੋ ਫਿਰ, ਬੰਦਿਆਂ ਨੂੰ ਇਹਦੇ ਜ਼ਰੂਰਤ ਜਿਨਾਂ ਨੇ ਕੰਮ ਉਹੋ ਜਿਹਾ ਕਰਨਾ। ਭਾਰੇ ਮਾਲ ਬਣਾਣੇ, ਚੀਜ਼ਾਂ। ਭਾਰਾ ਕੰਮ ਕਰ ਫੇਿਰ‌, ਉਹ ਨੂੰ ਤੇ ਜ਼ਰੂਰਤ ਹੈ ਨਾ। ਇਸ ਕਰਕੇ ਬਣਾਉਣਾ ਪੈਂਦਾ। ਇਸ ਕਰਕੇ, ਹੋਰ ਸੁਣਾਓ ਤੁਸੀਂ?
ਫਿਰ ਹਜੇ ਤੁਸੀਂ, ਬਣਾ ਰਹੇ ਹੋ, ਹਜੇ ਅ ਡਿਨਰ ਫਿਰ ਕਿੰਨੇ, ਨੇ ਤ ਵਜ ਗਏ ਆ। ਡਿਨਰ ਲੇਟ ਠੀਕ ਕਰਦੇਓ ਫਿਰ, ਮੇਰੇ ਹਿਸਾਬ ਨਾਲ।
ਹਾਂਜੀ ਲੇਟ ਹੋ ਜਾਂਦਾ, ਅੱਜ ਚਲੋ ਲੇਟ ਹੋ ਜਾਂਗੇ, ਉਜ ਤੇ ਵੈਸੇ ਨੌ ਵਜੇ ਤੱਕ ਕਰ ਲਈ ਦਾ ਵੇ, ਅੱਜ ਲੇਟ ਹੋ ਜਾਂਗੇ। ਦਾਲ ਤੇ ਮੈਂ ਬਣਾ ਲਈ, ਫੁਲਕੇ ਵੀ ਲਾ ਲਏ ਨੇ। ਤੇ ਬਸ ਏਹਿਯੋ ਹੀ ਸੀ। ਚਲੋ, ਆਉਣਗੇ ਤੇ। ਰੋਟੀ ਖਾਵਾਂਗੇ, ਹੁਣ ਲੈ ਆਏ ਨੇ, ਤੇ ਚਲੋ, ਹੁਣ ਬਣਾ ਕੇ ਤੇ ਦੇਣਾ ਪੈਣਾ ਹੀ ਹੈ। ਏਸ ਕਰਕੇ ਚਲੋ, ਬਣਾ ਦਾਂਗੇ। ਹੋਰ ਤੁਸੀਂ ਸੁਣਾਓ? ਤੁਸੀਂ ਕੀ ਕਰਦੇ ਹੋ? ਅਸੀਂ, ਹੁਣ ਮੈਂ ਏ ਵਾਲਾ ਉਹ ਚਿਕਨ ਬਣਾਵਾਂਗੀ, ਹਾਂਜੀ ਸ਼ਿਮਲਾ ਮਿਰਚ ਤੇ ਪਿਆਜ ਕਰਕੇ ਨਾ, ਤੇ ਨਿੰਬੂ ਪਾ ਕੇ, ਉਹ ਬਣਾਵਾਂਗੇ ਉਬਲ ਨਾ ਮੈਂ ਰੱਖਿਆ, ਤੇ ਕਈ ਤੇ ਤਲ ਕੇ ਬਣਾਉਂਦੇ ਨੇ, ਅਸੀਂ ਤਲ ਕੇ ਨਹੀਂ ਬਣਾਉਂਦੇ। ਕਿਉਂਕਿ, ਜਿਆਦਾ ਹੈਵੀ ਹੋ ਜਾਂਦਾ। ਉਬਾਲ ਕੇ ਬਣਾ ਲੋ ਨਾ, ਹਲਕੇਪਨ ਦੇ ਵਿੱਚ ਹੁੰਦਾ ਫਿਰ। ਪਚ ਵੀ ਜਾਂਦਾ। ਫੇਰ, ਉਹ ਜਿਹੜਾ ਹੋਏਗਾ, ਉਹ ਜ਼ਿਆਦਾ ਹੈਵੀ ਹੋਜੇਗਾ। ਫਿਰ ਪਚਾਉਣ ਦੇ ਵਿੱਚ ਵੀ ਟਾਈਮ ਲੱਗਦਾ, ਬਸ ਐ। ਬਣਾਉਣ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਇਹਨੇ ਬਣ ਜਾਣਾ ਵੇ, ਬਸ ਉਬਲਦਾ ਪੇਯਾ ਵੇ। ਸ਼ਿਮਲਾ ਮਿਰਚ, ਪਿਆਜ ਨੂੰ ਥੋੜਾ ਤੜਕਾ ਲਗਾਵਾਂਗੀ, ਔ ਦੇ ਤੇ ਮਿਰਚਾਂ ਰੱਖਾਂਗੀ, ਵਿੱਚ ਅਸੀਂ ਨਿੰਬੂ ਪਾਵਾਂਗੇ। ਦੱਲ ਉਹ ਪਾ ਲਾਂਗੇ, ਸੋਇਆ ਸੋਸ। ਮਸਾਲੇ ਜਿਹੜੇ ਪੈਂਦੇ ਈ ਐ, ਆਮ। ਲੂਣ, ਮਿਰਚ, ਮਸਾਲਾ ਹਾਂਜੀ, ਹਾਂਜੀ। ਹਾਂਜੀ, ਹੁਣ ਜ ਫਿਰ, ਲਸਣ ਪਹਿਲਾਂ ਥੋੜਾ ਲਸਣ ਪਾ ਲਈਦਾ ਨਾ, ਵੀਈ ਵਾਈ ਹਾਂਜੀ, ਟੇਸਟ ਵਾਇਜ਼ ਚੀਜ਼ਾਂ ਦਾ। ਨਿਕਲ ਜਾਣ ਵਿੱਚੋਂ, ਇਸ ਕਰਕੇ ਫੁਲਕੇ ਲੱਥੇ ਏ ਨੇ। ਆ ਜਾਏਗਾ, ਪੰਦਰਾਂ- ਵੀਹ ਮਿੰਟ ਲੱਗਣਗੇ, ਚਿਕਨ ਤਿਆਰ ਹੋ ਜਾਣਾ। ਹਾਂਜੀ। ਤੁਸੀਂ - ਤੁਸੀਂ ਵੀ ਬਣਾਉਦੇ। ਚਲੋ, ਦਾਲ ਹੁਣ ਨਾਸ਼ਤੇ ਚ ਕੰਮ ਆ ਜਾਏਗੀ, ਇਹ ਹੋਜਏਗਾ, ਨਾਸ਼ਤੇ ਚ ਵੀ ਖਾ ਲਾਂਗੇ ਹੋਰ। ਕੀ ਹੋਏਗਾ ਦਾਲ ਵੀ ਵਧੀਆ ਬਣਾਈ ਸੀ। ਮਾਂ- ਛੋਲਿਆਂ ਦੀ ਦਾਲ ਬਣਾਈ ਹੈ, ਜਿਹੜੀ ਸਭ ਨੂੰ ਪਸੰਦ ਏ। ਵੀ ਮੂੰਗੀ ਸਾਬਤ ਹਾਂਜੀ, ਹਾਂਜੀ। ਮੂੰਗੀ ਸਾਬਤ ਦਾਲ ਜ਼ਰਾ ਘੱਟ ਖਾਂਦੇ ਨੇ। ਤੇ ਇਸ ਕਰਕੇ ਫਿਰ, ਮਾਂ ਛੋਲਿਆਂ ਦੀ ਬਣਾਈ ਏ।
ਮਤਲਬ ਡਬਲ ਕੰਮ ਪੈ ਗਿਆ ਅੱਜ ਤੁਹਾਨੂੰ, ਪਹਿਲਾਂ ਤੁਸੀਂ ਦਾਲ ਬਣਾਈ, ਹੁਣ ਤੁਸੀਂ ਚਿਕਨ ਬਣਾ ਰਹੇ ਹੋ।
ਹਾਂਜੀ। ਫਿਰ ਕੀ ਕਰੀਏ? ਫਿਰ ਕਰਨਾ ਪੈਂਦਾ ਵੇ। ਫੇਰ, ਇਹ ਨਰਾਜ ਥੋੜਾ ਕਰਨਾ, ਵੀ ਨਾ ਬਣਾਈਏ ਤੇ। ਹੋਰ -ਹੋਰ ਸੁਣਾਓ ਤੁਸੀਂ? ਤੁਸੀਂ- ਤੁਸੀਂ ਵੀ ਬਣਾ ਲੈਂਦੇ ਹੋ।
ਹਾਂਜੀ। ਸਾਡਾ ਵੀ ਸੇਮ ਏਦਾਂ ਹੀ ਰਹਿੰਦਾ। ਮਤਲਬ ਮਤਲਬ ਇਹ ਨੀ ਕਿ, ਡੇਲੀ- ਡੇਲੀ ਦਾ ਖਾਣਾ ਹੈ, ਹੋਇਆ ਕਦੀ ਹਫ਼ਤੇ ਚ ਇਕ ਇੱਕ ਵਾਰੀ ਜੇ ਪਾਪਾ ਲੈ ਆਏ, ਤਾਂ ਲੈ ਆਏ, ਫੇਰ ਉਦੋਂ ਖਾ ਲਿੱਤਾ ਬਸ। ਬਾਕੀ ਜ਼ਿਆਦਾ ਨੀ, ਬਹੁਤ ਘੱਟ।
ਹਾਂ ਸਾਡੇ ਵੀ ਬਹੁਤ ਘੱਟ ਬੰਣਦਾ, ਜਿਵੇਂ ਮੱਸਿਆ ਪੁੁੰਨਿਆ ਸੰਗਰਾਂ ਕੋਈ ਗੁਰਪ੍ਰਬ ਆ ਗਯਾ ਐ ਫੇਰ ਨੀ ਅਸੀਂ ਬਣਾਉਣਾ, ਬਈ ਜਿਵੇਂ ਬਾਬਾ ਜੀ ਦੇ ਦਿਹਾੜੇ ਕੋਈ ਆ ਗਏ ਜਾਂ ਨਰਾਤੇ ਇਹਨਾਂ ਦਿਨਾਂ ਦੇ ਵਿੱਚ ਸਾਡੇ ਘਰ ਤੇ ਬਿਲਕੁਲ ਅਸੀ ਨਾ ਵੀ ਨਈ ਲੈਂਦੇ ਨਾ ਈ ਬਣਾਣੇ ਆਂ ਹੋਰ ਫਿਰ ਸਾਦੀ ਰੋਟੀ ਦਾਲ ਰੋਟੀ ਖਾਓ ਛੁੱਟੀ ਪ੍ਰਭੂ ਕੇ ਗੁਣ ਗਾਓ
ਵੈਸੇ ਉਹ ਜਿਆਦਾ ਵਧੀਆ ਦਾਲ ਰੋਟੀ ਖਾਓ ਇਹ ਤਾਂ ਮੈਂ ਕਿਹਾ ਵੈਸੇ ਦਾਲ ਰੋਟੀ ਹੀ ਸਹੀ ਹੈ ਅਗਰ ਬੰਦਾ ਮਤਲਬ ਡਾਇਟ ਅੱਛੀ ਲਏ ਜੈਸੇ
ਹਾਂਜੀ ਹਾਂਜੀ ਇਹੀਓ ਵਧੀਆ ਜਿਆਦਾ ਚੀਜ਼ਾਂ ਕਿਉਂਕਿ ਪਤਾ ਕੀ ਏ ਉਹ ਤੇ ਐਵੇਂ ਮੂੰਹ ਦਾ ਸਵਾਦ
ਹਾਂ ਸਹੀ ਗੱਲ
ਹਾਂਜੀ ਹਰੀਆਂ ਸਬਜ਼ੀਆਂ ਖਾਓ ਇਹ ਜ਼ਿਆਦਾ ਵਧੀਆ ਨੇ ਚਲੋ ਫੇਰ ਹੁੰਦਾ ਚਲੋ ਕਦੀ ਤਾਂਈ ਚਲੋ ਇਹ ਚੀਜ਼ ਖਾ ਵੀ ਲੈ ਤੇ ਕੋਈ ਗੱਲ ਨਹੀਂ ਡੇਲੀ ਦਾ ਇਹ ਕੰਮ ਨਹੀਂ ਬਣਾਉਣਾ ਚਾਹੀਦਾ ਤੁਸੀਂ ਤੀਜੇ ਦਿਨ ਚੁੱਕ ਕੇ ਲੈਓ ਕਿਉਂਕੀ ਮੇਰਾ ਦਿਉਰ ਤੇ ਵੀ ਉਹ ਤੇ ਖਾਂਦਾ ਹੀ ਰਹਿੰਦਾ ਉਹਦਾ ਤੇ ਰੋਜ਼ ਦਾ ਕੰਮ ਉਹਨੇ ਰੋਜ਼ ਖਾਣਾ ਵੀ ਇੱਕ ਸਿਰਫ ਕਦੇ ਮੰਗਲਵਾਰ ਬੇਸ਼ੱਕ ਨਾਗਾ ਪੈ ਜ ਜੇ ਪਿਆ ਰਹੇ ਤੇ ਉਹਨੇ ਖਾ ਲੈਣਾ ਕਿਉਂਕਿ ਅਸੀਂ ਮੰਗਲਵਾਰ ਤੇ ਬਿਲਕੁਲ ਨੀ ਬਣਾਉਂਦੇ ਨਾ ਅੰਡਾ ਆਡਾ ਨਾ ਮੀਟ ਕੋਈ ਚੀਜ਼ ਨਹੀਂ ਮੰਗਲਵਾਰ ਨਹੀਂ ਬਣਨੀ ਸਾਡੇ ਘਰ ਹ
ਅੱਛਾ ਤੇ ਮਤਲਬ ਉਹ ਵੀ ਤੁਹਾਡੇ ਨਾਲ ਹੀ ਰਹਿੰਦੇ ਆ
ਹਾਂਜੀ ਹਾਂਜੀ ਇਕੱਠੇ ਰਹਿੰਦੇ ਹਾਂ ਤੇ ਕਦੇ ਕਿਸੇ ਵੇਲੇ ਬਣਾ ਵੀ ਲੈਂਦੇ ਫਿਰ ਮਿੰਨੂ ਚੜਦਾ ਗੁੱਸਾ ਫਿਰ ਐਸੀ ਮੇਰੇ ਜਿਹੜੇ ਬੱਚੇ ਤੇ ਮੇਰੇ ਇਹ ਹੀ ਹਸਬੈਂਡ ਉਹ ਤਾਂ ਬੋਲਦੇ ਨੇ ਕਹਿੰਦੇ ਤੂੰ ਕਿਉਂ ਕਲਪਦੀ ਤੂੰ ਅਸੀਂ ਬਹਾਨੇ ਹ ਅਸੀਂ ਤਾ ਨਹੀਂ ਖਾਂਦੇ ਪੇ ਕਰਨ ਦੇ ਯੋਗ ਦੇ ਕਰਮ ਉਹਦੇ ਨਾਲ ਸਾਡੇ ਕਰਮ ਸਾਡੇ ਨਾਲ ਇਸ ਕਰਕੇ ਚਲੋ ਫਿਰ ਮੈਂ ਚੁੱਪ ਕਰ ਦਿੰਨੇ ਕੀ ਕੀਤਾ ਜਾ ਸਕਦਾ ਹੁਣ ਇਕੱਠੇ ਰਹਿੰਦੇ ਤੇ ਸਹਿਣ ਤੇ ਕਰਨਾ ਹੀ ਪੈਦਾ
ਹਾਂ ਤੇ ਹੈ ਐਡਜਸਟਮੈਂਟ ਤਾਂ ਕਰਨੀ ਪੈਂਦੀ ਹੈ ਕੁਛ ਚੀਜ਼ਾਂ ਤੁਸੀਂ ਐਡਜਸਟ ਕਰਦੇ ਹੋੋਗੇ ਕੁੱਝ ਚੀਜ਼ਾਂ ਉਹ ਐਡਜਸਟ ਕਰਦੇ ਹੋ ਹੋਣਗੇ ਫਿਰ ਜੁਆਇੰਟ ਫੈਮਿਲੀ ਚ ਏਦਾ ਰਹਿੰਦਾ
ਹਾਂਜੀ ਹਾਂਜੀ ਇਹ ਤੇ ਹੈ ਜੀ ਉਹਨਾਂ ਨੇ ਕੀ ਕਰਨਾ ਐਡਜਸਟ ਉਹ ਬਸ ਇੰਜ ਹੀ ਬਸ ਜਿਹੜਾ ਘਰ ਨੇ ਤੁਸੀਂ ਵੇਖਿਆ ਹੋਈ ਉਹ ਵਧੀਆ
ਹਾਂ ਉਹ ਹੈ ਨਾ ਕਹਾਣੀ ਘਰ ਘਰ ਕੀ ਇਹ ਤਾਂ ਸਭ ਘਰਾਂ ਦੇ ਵਿੱਚ
ਹਾਂਜੀ ਉਹਦੇ ਅੱਜ ਸਗੋਂ ਮੈ ਕਥਾ ਵੀ ਹਾਂਜੀ ਅੱਜ ਕਥਾ ਆ ਰਹੀ ਸੀ ਉੱਥੋ ਆਉਂਦੀ ਹੈ ਨਾ ਪਟਨਾ ਸਾਹਿਬ ਤੋਂ ਸੁਣ ਰਹੀ ਸੀ ਉਹਦੇ ਚ ਵੀ ਦੱਸ ਰਹੇ ਸੀ ਵੀ ਇੰਜ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ ਸ਼ਿਕਸ਼ਾ ਨਾ ਦਿਓ ਵੀ ਬੱਚੇ ਜਿਵੇਂ ਮਾਂ ਪਿਓ ਆਪਣੇ ਬੱਚੇ ਬੱਚਿਆ ਨੂੰ ਸਿ ਸ਼ਿਕਸ਼ਾ ਦਿੰਦੇ ਨੇ ਵੀ ਹਾਂਜੀ ਇੰਝ ਕਰੋ ਉਝ ਕਰੋ ਵੀ ਸਾਡਾ ਨਾਮ ਬਦਨਾਮ ਨੀ ਕਰਨਾ ਤੇ ਕਹਿੰਦੇ ਬ ਮਾਂ ਪਿਓ ਨੂੰ ਵੀ ਚਾਹੀਦਾ ਹੈ! ਬੱਚਿਆਂ ਨੂੰ ਵੀ ਆਪ ਆਪਣਾ ਇਮੇਜ ਬਣਾਓ ਹੀ ਕੋਈ ਇਹ ਨੀ ਹੇਗਾ ਤੁਸੀਂ ਆਪ ਗਲਤ ਕੰਮ ਕਰਦੇ ਹੋ ਕਿਸੇ ਦਾ ਹੱਕ ਮਾਰਦੇ ਪਏ ਹੋ ਕਿਸੇ ਦਾ ਕੁਛ ਉਹ ਤੁਸੀਂ ਵੀ ਨਾ ਕਰੋ ਕੱਲ ਨੂੰ ਹਾਂ ਹਾਂ ਕੱਲ ਨੂੰ ਤੁਹਾਨੂੰ ਕੋਈ ਕਹੇ ਨਾ ਕਵੇ ਬਈ ਉਹ ਤੇਰੇ ਪਿਓ ਨੇ ਏਜ ਵੀ ਕੇਨਾ ਤੇਰੇ ਪਿਓ ਨੇ ਤੇ ਫਲਾਣੇ ਦਾ ਹੱਕ ਮਾਰਿਆ ਤੇ ਜ਼ਮੀਨ ਮਾਰੀ ਹੈ ਫਲਾਣੇ ਦੀ ਭਰਾ ਦਾ ਹਿੱਸਾ ਖਾ ਗਿਆ ਉਹ ਕੰਮ ਤੁਸੀਂ ਵੀ ਨਾ ਕਰੋ ਇਹ ਆ ਜੇ ਬੱਚਿਆਂ ਨੂੰ ਸ਼ਿਕਸ਼ਾ ਦਿੰਦੇ ਉਨਾਂ ਦੇ ਭਾਂਡਿਆਂ 'ਤੇ ਵੀ ਛਿੜਕਿਆ ਏ ਅੱ ਜ ਦਖਾ ਰਈ ਸੀ ਕੈ ਰੀ ਸੀ ਉਨਾਂ ਵਿੱਚ ਸੁਣਾ ਰੇ ਨੇ ਗੁਰੂ ਅਰਜਨ ਦੇਵ ਜੀ ਦੀ ਆ ਰਈ ਏ 'ਤੇ ਉਨਾਂ ਦਾ ਭਰਾ ਜਿਹੜਾ
ਅੱਛਾ, ਕਿਹੜੇ ਚੈਨਲ 'ਤੇ ਆਂਦੀ ਐ?
ਏ ਮੇਰੇ ਖਿਆਲ ਨਾ ਚੜਦੀ ਕਲਾ 'ਤੇ ਆਦੀਂ ਏ। 'ਤੇ ਪ੍ਰਿਥਵੀ ਚੰਦ ਦੀ ਸੁਣਾ ਰੇ ਆ ਹਾਂਜੀ ਭਾਈ ਪ੍ਰਿਥਵੀ
ਚਾਈ ਮੰਨਦੀ ਐ ਕਥਾ।
ਅੱਠ ਵਜੇ ਕੇ ਸ਼ੁਰੂ ਹੁੰਦੀ ਏ, ਸਵੇਰੇ ਅ ਰਾਤੀ ਅੱਠ ਵਜੇ।
ਅੱਛਾ।
ਅੱਠ ਵਜੇ ਤੋਂ ਲੈ ਕੇ ਸਾਢੇ ਅੱਠ, ਪੌਣੇ ਨੌ ਵਜੇ ਤੱਕ ਆਂਦੀ ਏ। ਉਈ ਅਸੀਂ ਦੱਸ ਰੇ ਸੀ ਉਨਾਂ ਦੀ ਵੋਟੀ ਕਰਮੋ ਸੀ ਨਾ ਓ ਸ਼ਰੀਕਾ ਵੀ ਆਪਣਾ ਸ਼ਰੀਕੇ ਦੇ ਬਾਰੇ ਦੱਸ ਰਹੇ ਸੀ ਵੀ ਸ਼ਰੀਕੇ ਦੇ ਵਿੱਚ ਹੁਣ ਨੀ ਕੁਛ ਹੋ ਰੇਆ ਗੁਰੂਆਂ ਤੇ ਦੈਮ ਤੋਂ ਚੱਲਦਾ ਆ ਰੇ ਐ ਕੁਛ। ਵੀ ਕੀ ਕੁੱਝ ਕਰਦੇ ਸੀ।
ਹੂੰ, ਹੂੰ-ਹੂੰ।
ਹਾਂਜੀ।
ਏ ਤਾਂ ਓ ਟਾਈਮ ਹੈ ਕਿ ਅੱਗੇ-ਅੱਗੇ ਜੈਸੇ-ਜੈਸੇ ਮਤਲ ਉਸ ਟਾਈਮ ਕਲਯੁਗ ਸੀ। ਫਿਰ ਹੁਣ ਹੋਰ ਜਿਆਦਾ ਓ ਚੀਜ਼ਾਂ ਵਧਣ ਲੱਗ ਗੀਆ ਜਿੱਦਾਂ ਆਪਾਂ ਕਈਏ ਕਿ ਪਹਿਲਾਂ ਫਿਰ ਵੀ ਲੋਕ ਨਾਮ ਜਪਦੇ ਸੀ ਇੰਨਾ ਪਾਪ ਨਈ ਸੀ ਹੁੰਦਾ ਹੁਣ ਅੱਜ ਦੇ ਟਾਈਮ 'ਚ ਹੋਰ ਪਾਪ ਹੋਣ ਲੱਗ ਗਿਆ ਹਜੇ 'ਤੇ ਅੱਗੇ ਆਣ ਵਾਲੀ ਜਨਰੇਸ਼ਨ 'ਚ ਦੇਖੋ ਕੀ-ਕੀ ਹੁੰਦੈ।
ਹਾਂਜੀ, ਨਈ ਨਾਮ ਜਪਣ ਵਾਲੇ ਤਾਂ ਹੁਣ ਵੀ ਵਾਧੂ ਜਾਣੇ ਨੇ ਤਦੇ ਧਰਤੀ ਖੜੀ ਏ ਜੇ ਨਾਮ ਜ ਪਣ ਆਲੇ ਨਾ ਹੋਣ 'ਤੇ ਧਰਤੀ ਕਿਉਂ ਖੜੀ ਹੋਵੇ।
ਹੂੰ-ਹੂੰ ਏ।
ਕੋਈ ਹਰ ਬੰਦਾ ਆਪਣਾ ਰੋਲ ਨਿਭਾਦਾ ਪੇਆ। ਹੁੰਦਾ 'ਤੇ ਸਭ ਕੁਛ ਏ ਮਤਲਬ ਕੈ ਈ ਦਿੰਨੇ ਆ ਭਾਵ ਲਾਸਟ ਦੇ ਵਿੱਚ ਤਾਂ ਏਹੀ ਗੱਲ ਆ ਜਾਂਦੀ ਐ ਕਿ ਜੋ ਬਾਬਾ ਕਰਵਾਦਾ ਪਿਆ ਹੁੰਦਾ ਉਹੀ ਪੇਆ। ਪਰ ਬਾਬਾ ਜੀ ਤਾਂ ਦੋਨੋ ਸਾਈਡ ਸਮਝ ਦਿੰਦੇ ਆ। ਗ਼ਲਤ ਕਰਨ ਆਲੇ ਇਨਸਾਨ ਨੂੰ ਵੀ ਪਤੈ, ਗ਼ਲਤ ਕਰਨ ਆਲੇ ਇਨਸਾਨ ਨੂੰ ਵੀ ਪਤਾ ਕਿ ਮੈਂ ਗ਼ਲਤ ਕਰਦਾ ਪਿਆ, ਪਰ ਫੇਰ ਵੀ ਓ ਕਰਦੈ।
ਉਹੀ ਗ ਹਾਂ ਕਰਦੇ ਆ ਗ਼ਲਤ ਕਰਦਾ ਪੇਆ ਵੇ। ਪਰ ਨਾਮ ਜਪਣਾ ਵੀ ਜਰੂਰੀ ਏ ਨਾਮ ਜਪਣਾ ਚਾਈਦਾ ਵੇ। ਭਾਵੇਂ ਤੁਸੀਂ ਪੰਜ ਮਿੰਟ ਈ ਜਪੋ, ਨਾਮ ਜਪਣਾ ਚਾਈਦਾ। ਆਪਣੇ ਬੱਚਿਆਂ ਨੂੰ ਵੀ ਸ਼ਿਕਸ਼ਾ ਦੇਣੀ ਚਾਈਦੀ ਏ ਵੀ। ਪਰ ਅਸੀਂ ਵੀ ਪਾਪੀ ਲੋਕ ਆ ਅਸੀਂ ਆਪ ਏ ਨੀ ਜਪਦੇ ਤੇ ਬੱਚਿਆਂ ਆਪਣਿਆਂ ਨੂੰ ਕੀ ਸ਼ਿਕਸ਼ਾ ਦੇਣੀ ਏ।
ਉਹੀ ਐ 'ਤੇ ਹੋਰ ਜਿਸ ਕੰਮ ਵਾਸਤੇ ਜ਼ਿੰਦ ਗੀ ਮਿਲੀ ਐ ਬੰਦੇ ਨੂੰ ਉਦਾ ਹੀ ਮਤਲਬ ਨੀ ਸਮਝ ਆਂਦਾ ਪਿਆ ਏ ਤੁਸੀਂ ਕਹਿਣਾ ਚਾ ਰੇ ਓ।
ਹਾਂਜੀ-ਹਾਂਜੀ ਕਿਉਂਕਿ ਸਾਨੂੰ ਨਾਮ ਜਪਣ ਲਈ ਬਾਬਾ ਜੀ ਨੇ ਥੱਲੇ ਭੇਜਿਆ। ਪਰ ਅਸੀਂ ਓ ਕੰਮ ਕਰ ਈ ਨਈ ਚਲੋ ਘਰ ਦੇ ਕੰਮ ਉਈ ਏ ਵੀ ਗ੍ਰਸਤੀ ਵੀ ਚਲਾਣੀ ਏ। ਵੀ ਨਾਮ ਜਪੋ ਉਨਾਂ ਨੇ ਕੇਆ ਨਾਮ ਵੀ ਜਪੋ ਪਰ ਅਸੀਂ ਲੋਕ ਨਈ ਜਪ ਰੇ, ਟਾਈਮ ਲੱਗਿਆ ਚਲੋ ਕਰ ਲਾਂਗੇ ਪਾਠ, ਟਾਈਮ ਨੀ ਹੈਗਾ, ਪ੍ਰਾਉਣੇ ਆਗੇ ਏਈ ਕੁੱਛ ਅਸੀਂ ਏ ਕੁਛ ਕਰ ਲੈਂਨੇ ਆ। ਪਰ ਨਈ ਟਾਈਮ ਕੱਢਣਾ ਚਾਈਦਾ ਬਾਬਾ ਜੀ ਦੇ ਤਾਂ ਪਹਿਲੋਂ ਟਾਈਮ ਕੱਢੋ ਬਾਕੀ ਕੰਮਾਂ ਲਈ ਭਾਵੇਂ ਤੁਸੀਂ ਨਾ ਈ ਕੱਢੋ ਕੋਈ ਗੱਲ ਨੀ। ਨਾਮ ਜੱਪਣ ਲਈ ਟੈਮ ਕੱਢਣਾ ਚਾਈਦੈ।
ਐ ਉ ਹਨ ਨਾ, ਕਿ ਦੇਖੋ ਹਰ ਬੰਦਾ ਏਦਾਂ ਨੀ ਕਰਦਾ। ਜੇੜਾ ਪੱਕਾ ਨਿੱਤਨੇਮੀ ਹੋਏਗਾ ਨਾ ਉ ਰੋਟੀ ਖਾਣੀ ਛੱਡ ਦੇਗਾ, ਲੇਕਿਨ ਉ ਆਪਨਾ ਪਾਠ ਦਾ ਟਾਈਮ ਨਈ ਛੱਡੇਗਾ। ਏ ੳ ਲੋਕ ਅਡਜਸਟ ਕਰਦੇ ਆ ਕਿ ਜਿਨਾਂ ਦਾ ਏਦਾਂ ਕਿ ਹਾਂ ਬਈ ਵੇਲੇ ਹੋਵਾਂਗੇ ਤੇ ਪਾਠ ਕਰ ਲਾਂਗੇ। ਜੇ ਅੱਜ ਟੈਮ ਨਈ ਮਿਲਿਆ, ਤੇ ਚਲੋ ਅੱਜ ਸਕਿਪ ਕਰ ਦੋ। ਪਰ ਰੋਟੀ ਖਾਨੀ ਨੀ ਸਕਿੱਪ ਕਰਾਂਗੇ, ਰੋਟੀ ਅਗਰ ਪੰਜ ਮੇਂਟ ਲੇਟ ਹੋ ਗਏ ਕੋਈ ਨੀ ਅੱਧੇ ਘੰਟੇ ਬਾਦ ਖਾ ਲਾਂਗੇ, ਪਰ ਖਾਵਾਂਗੇ ਜ਼ਰੂਰ ਸੇਮ ਚੀਜ਼ ਪਾਠ ਚ ਵੀ ਲਾਈ ਹੋਏਗੀ ਗੀ, ਜੇ ਮੈਂ ਅੱਜ ਦਸ ਮਿੰਟ ਲੇਟ ਹੋਗੀ ਆਂ ਤੇ ਕੋਈ ਗੱਲ ਨੀ, ਮੈਂ ਦਸ ਮੇੰਟ ਬਾਦ ਪਾਠ ਕਰ ਸਕਦੀ ਆਂ।
ਹਾਂ-ਹਾਂ ਪਰ ਨਈ ਨਾ ਏ ਅਸੀਂ ਏ ਲੋਗ ਅਸੀਂ ਨੀ ਨਾ ਕਰਦੇ, ਜੇੜੇ ਨਾਮ ਜਪਣ ਵਾਲੇ ਉ ੳ ਉਨਾਂ ਨੇ ਆਪਣੇ ਟਾਈਮ ਟੇਬਲ ਬਨਾਇਆ ਦੈ, ੳ ਰੋਟੀ ਭੁੱਲ ਜਾਨਗੇ ਨਾਮ ਜਪਨਾ ਨੀ ਭੁੱਲਣਗੇ।
ਹੂੰ ਹੋਰ ਤੁਸੀਂ ਜਾਨਦੇ ੳ ਫੇਰ ਮਤਲਬ ਤੁਹਾਡਾ ਕੀ ਸ਼ਡਿਊਲ ਰੈਂਦੈ ਗੁਰਦੁਆਰੇ ਜਾਨਦੇ ੳ?
ਗੁਰਦੁਆਰੇ ਨਈ ਬਸ ਏੰਝ ਇ ਏ ਕਦੀ ਵੇਚ ਚਲੇ ਗਏ ਹਫਤੇ ਚ ਏਕ ਅਦੀ ਵਾਰੀ ਚਲੇ ਗਏ। ਪਰ ਦੇਲ ਕਰਦਾ ਏ ਉੱਠ ਕੇ ਗੁਰਦੁਆਰੇ ਸਵੇਰੇ ਉੱਠਾਂ ਜਲਦੀ ਪਰ ਏ ਐ ਸੋਨਦੇ ਈ ਸਾਡੇ ਬਾਰਾਂ, ਪੋਣਾ ਏਕ ਵੱਜ ਜਾਂਦੈ। ਫੇਰ ਸਵੇਰੇ ਜਲਦੀ ਕਿੱਥੇ ਉੱਠਿਆ ਜਾਣੈ। ਬੱਚਿਆਂ ਨੂੰ ਕਹਿਆ ਵੀ ਜਲਦੀ ਸੌਂਜੋ, ਅਸੀਂ ਵੀ ਜਲਦੀ ਸੌ ਜਾਂਗੇ ਜਲਦੀ ਸੌਂਦੇ ਨੀ ਤੇ ਜਲਦੀ ਉੱਠਣਾ ਕੀਏ।
ਹੁੰ ਪੈ ਤੁਆਨੂੰ ਜਾਣਾ ਚਾਈਦੈ ਜਿੱਦਾਂ ਹੁਨੇ ਤੁਸੀਂ ਦੱਸਦੇ ਪਏ ਹੁਨੇ ਏਹੀ ਗੱਲ ਕਰਦੇ ਪਏ ਸੀ ਕਿ ਟਾਈਮ ਕੱਢਣਾ ਚਾਈਦਾ ਤੁਹਾਨੂੰ ਜਾਨਾ ਚਾਈਦਾ ਟਾਈਮ ਕੱਢ ਕੇ।
ਹਾਂਜੀ ਹਾਂਜੀ ਸੋਚਦੀਆਂ ਕਈ ਵਾਰੀ ਸੋਚਦੀਆਂ ਫੇਰ ਬਸ ਏੰਝ ਈ ਨਿਕਲ ਜਾਂਦਾ ਏ ਤੇ ਇਨਾਂ ਦੀ ਹੈਗੀ ਰੂਟੀਨ ਵੀ ਏਨਾਂ ਨੇ ਡੇਲੀ ਬਾਬਾ ਜੀ ਦੇ ਦਰਸ਼ਨ ਕਰਨ ਜਾਨਾ ਹੀ ਜਨਾ ਏ ਜੋ ਮਰਜ਼ੀ ਹੋਏ। ਮੀਂ ਆਏ ਨੇਰੀ, ਆ ਹਾਂ ਮੀਂਹ ਜੇ ਬੋਤ ਵਈ ਹਨੇਰੀ ਤੂਫਾਨ ਆਲਾ ਫੇਰ ਭਾਵਾ ਨਾ ਜਾਨ ਗੁਰਦੁਆਰੇ। ੳਂਜ ਜੇ ਗੁਰਦੁਆਰੇ ਵੀ ਇਨਾਂ ਨੇ ਜਾਣੇ, ਮੈਨੂੰ ਵੀ ਬੋਲਦੇ ਨੇ। ਤੇਰੇ ਕੋ ਇਨਾ ਨੀ ਹੈ ਟੈਮ ਵੀ ਪੰਜ ਮਿੰਟ ਗੁਰਦੁਆਰੇ ਮੱਥਾ ਟੇਕ ਆਵਾਂ।
ਚਲੋ ਤੁਹਾਡੇ ਕੋਲ ਤਾਂ ਫਿਰ ਸਾਥ ਵੀ ਹੈ ਜਾਇਆ ਕਰੋ ਤੁਸੀਂ।
ਨਈ ਜਾਂਦੇ।
ੳਈ ਕੈ ਰਈ ਹਾਂ ਮੈਂ ਕਿਹਾ ਤੁਹਾਡੇ ਕੋਲ ਤਾਂ ਸਾਥ ਵੀ ਆ ਜਾਨ ਵਾਸਤੇ, ਤੁਸੀਂ ਜਾਇਆ ਕਰੋ ਫੇਰ ਡੇਲੀ। ਚਲੋ ਠੀਕ ਏ, ਦੱਸਿਓ ਫੇਰ ਜੇ ਹੁਨ ਤੁਸੀਂ ਜਾਨਾ ਸ਼ੁਰੂ ਕਰੋਗੇ ਗੁਰਦੁਆਰੇ ਤੇ ਦੱਸਨਾ ਕਿੱਦਾਂ ਦਾ ਰਿਹਾ ਤੁਹਾਡਾ ਦਿਨ ਕਿੱਦਾਂ ਦਾ ਸ਼ਡਿਊਲ ਬਨਦਾ ਪਿਆ ਹੁਣ।
ਚਲੋ ਠੀਕ ਫੇਰ-ਫੇਰ ਕਰਾਂਗੇ ਤੁਹਾਡੇ ਨਾਲ ਗੱਲ ਠੀਕ
ਕ